ਹੈਲੋ ਹਾਂਜੀ, ਸ਼ਾਸ਼ੀਕਾਲ ਜੀ।
ਹੈਲੋ
ਹੈਮ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵਧੀਆ ਜੀ, ਤੁਸੀਂ ਦੱਸੋ
ਹਾਂਜੀ
ਵਧੀਆ ਜੀ ਤੁਸੀਂ ਦੱਸੋ ਕੁਛ ਨੀ ਬਸ ਏਦਾਂ ਹੀ ਬਾਠੀ ਸੀ। ਕੀ ਸੀ ਤੁਸੀਂ? ਬੈਠੇ ਸੀ ਤੁਸੀ। ਓਕੇ ਹੋਰ ਰੋਟ ਬਣਾ ਲਈ
ਹਾਂਜੀ-ਹਾਂਜੀ, ਤੁਸੀਂ ਕੀ ਕਰਦੇ ਹੋ ਵੈਸੇ? ਹਾਂਜੀ,
ਮੈਂ ਤਾਂ ਸਟਡੀ ਕਰਦੀ ਹਾਂ ਵੈਸੇ
ਅੱਛਾ-ਅੱਛਾ ਅੱ ਚਲੋ ਵਧੀਆ-ਵਧੀਆ, ਤੁਸੀ ਕਿ ਸਟਡੀ ਕਰ ਰਹੇ ਹੋ?
ਮੈਂ ਐਮ ਐਸ ਸੀ ਦੇ ਪੇਪਰ ਦਿੱਤੇ ਨੇ ਹਜੇ ਤਾਂ।
ਅੱਛਾ-ਅੱਛਾ, ਚਲੋ ਵਧੀਆ-ਵਧੀਆ
ਹਾਂਜੀ, ਤੁਸੀਂ ਕੀ ਕਰਦੇ ਹੋ?
ਹਾਂਜੀ ਮੇਰੀ ਸਟੱਡੀ ਕੰਪਲੀਟ ਹੋ ਚੁੱਕੀ ਆ ਮੈਮ।
ਓਕੇ
ਹਾਂਜੀ-ਹਾਂਜੀ, ਬਸ ਹੁਣ ਅੱਗੇ ਮੈਂ ਜਿਵੇਂ ਲਗਾ ਲਓ ਆਪਣਾ ਕੋਂਪੀਟੀਸ਼ਨ ਦੀ ਉਹ ਗੱਲ ਕਰੀਏ ਅਗਰ ਆਪਾਂ, ਕੋਂਪੀਟੀਸ਼ਨ ਪੇਪਰਾਂ ਦੀ
ਹਾਂਜੀ
ਪੇਪਰਾਂ ਦੀ ਤਿਆਰੀ ਕਰਦੀ ਹਾਂ ਬਸ ਆਪਣਾ, ਵੀ ਕੋਈ ਚਲੋ ਇਗਜ਼ਾਮ ਕਲੀਅਰ ਹੋ ਜੇ।
ਓਕੇ
ਹਾਂਜੀ-ਹਾਂਜੀ।ਬਸ ਇਸੇ ਰਿਗਾਰਡਿੰਗ ਚੱਲ ਰਿਹਾ।
ਚਲੋ ਵਧੀਆ ਏ।
ਹਾਂਜੀ-ਹਾਂਜੀ, ਹੋਰ ਦੱਸੋ?
ਹੋਰ ਬਸ, ਅੱਜ-ਕੱਲ੍ਹ ਤਾਂ ਛੁੱਟੀਆਂ ਨੇ, ਪੇਪਰ ਹੋ ਗਏ ਨੇ ਮੇਰੇ।
ਹਾਂਜੀ-ਹਾਂਜੀ, ਜਿਵੇਂ ਹੁਣ ਤਾਂ ਦੇਖੋ ਕੋਲੇਜ ਚ ਛੁੱਟੀਆਂ ਚੱਲ ਰਹੀਆਂ ਨੇ।
ਹਾਂਜੀ।
ਹਾਂਜੀ-ਹਾਂਜੀ।ਹੋਰ ਤੁਸੀਂ ਨੀ ਗਏ ਕਿਤੇ ਛੁੱਟੀਆਂ ਚ ਘੁੰਮਣ?
ਨਾ, ਅਸੀਂ ਤਾਂ ਗਏ ਨੀ ਹਜੇ। ਗਰਮੀ ਵਾਲੀ ਆ
ਹਾਂਜੀ-ਹਾਂਜੀ, ਗਰਮੀ ਤਾਂ ਦੇਖੋ ਹੈ ਹੀ ਗਈ ਆ ਬਹੁਤ। ਅੱਛਾ, ਵੈਸੇ ਤੁਸੀਂ ਕਿਸ ਕਿਹੜੇ ਸਮੈਸਟਰ ਦੇ ਐਮ ਐਸ ਟੀ ਦੇ ਰੇ ਓ?
ਯਾਰ, ਮੇਰਾ ਫਾਈਨਲ ਈਅਰ ਆ ਅਹਾ ਨਾ ਐਮ ਐੱਸ ਸੀ ਦਾ।
ਅੱਛਾ-ਅੱਛਾ। ਐਮ ਐਸ ਸੀ ਦਾ ਫਾਈਨਲ, ਠੀਕ।
ਹਾਂਜੀ।
ਚਲੋ ਵਧੀਆ-ਵਧੀਆ। ਫਿਰ ਤੁਸੀਂ ਨਾਲ ਕੋਈ ਕੋਂਪੀਟੀਸ਼ਨ ਦੀ ਤਾਂ ਨੀ ਤਿਆਰੀ ਕਰਦੇ?
ਨਾ, ਹਜੇ ਤਾਂ ਨੀ ਕਰਦੇ।
ਅੱਛਾ-ਅੱਛਾ। ਚਲੋ, ਵਧੀਆ-ਵਧੀਆ। ਹਾਂਜੀ-ਹਾਂਜੀ ਹੋਰ ਤੇ ਫੇਰ ਤੁਸੀਂ ਤਾਂ ਹਾਂਜੀ-ਹਾਂਜੀ।ਕਿਦੋ ਫਿਰ ਦੇਖ ਕਾਲਜ ਚ ਆਪਣਾ ਕੰਪਲੀਟ ਹੋ ਗਿਆ ਕੋਰਸ ਫਿਰ ਤਾਂ ਤੁਹਾਨੂੰ ਕਰਨਾ ਹੀ ਪਏਗਾ ਨਾ ਅੱਗੇ ਕੁਛ
ਹਾਂ, ਇਹ ਤਾਂ ਹੈ।
ਨਹੀਂ ਤਾਂ ਵੈਸੇ ਚਲੋ ਕੋਈ ਪ੍ਰਾਈਵੇਟ ਜੋਬ ਵੀ ਕਰ ਲੈਂਦੇ ਆਂ।
ਹਮ
ਹਾਂਜੀ, ਹਾਂ।ਇਸ ਕਰਕੇ, ਉਹ ਤਾਂ ਆਪਣੇ ਤੇ ਡਿਪੈਂਡ ਆ ਵੀ ਚਲੋ।
ਹਾਂ, ਇਹ ਤਾਂ ਹੈ ਬਟ ਸਰਕਾਰੀ ਜ਼ਿਆਦਾ ਠੀਕ ਆ।
ਹਾਂਜੀ-ਹਾਂਜੀ, ਦੇਖੋ ਬਿਲ ਪਰ ਅੱਜ-ਕੱਲ੍ਹ ਦੇਖੋ ਕੰਪੀਟੀਸ਼ਨ ਵੀ ਕਿੰਨਾ ਹੋ ਗਿਆ ਹੁਣ। ਇਹ ਤਾਂ ਚਲੋ ਆਪਾਂ ਕਹਿੰਦੇ ਹੀ ਆ ਵੀ ਸਰ ਕਾਰੀ ਜੋੋਬ ਤਾਂ ਪਰ ਦੇਖੋ ਵੀ, ਕਪੀਟੀਸ਼ਨ ਵੀ ਕਿੰਨਾ ਵੱਧ ਚੁੱਕਿਆ, ਅੱਜ-ਕੱਲ
ਹਾਂਜੀ, ਇਹ ਤਾਂ
ਕੌਮਪੀਟੀਸ਼ਨ ਨੇ ਹੁਣ ਦਾ ਸੀਗਾ, ਅਗਰ ਦੇਖਿਆ ਜਾਵੇ। ਹੁਣ ਤਾਂ ਤੁਸੀਂ ਦੇਖਲੋ, ਕਿ ਆਪਾਂ ਪੁਆਇੰਟਾਂ ਤੋਂ ਬੀ ਰਹਿ ਜਾਂਨੇ ਹਾਂ ।
ਹਾਂਜੀ
ਪੁਆਇੰਟ ਨਾਲ ਵੀ ਕਿੰਨਾ ਫ਼ਰਕ ਪੈ ਜਾਂਦਾ
ਸਹੀ ਗਲ ਆ
ਪਹਿਲਾਂ ਐਵੇਂ ਨੀ ਹੁੰਦਾ ਸੀਗਾ ਪਹਿਲਾਂ ਚਲੋ ਫਿਰ ਬੀ ਕਿਸੇ ਹੱਦ ਤੱਕ ਚਲੋ ਲਿਮਟ ਸੀਗੀ। ਕ ਕਿਉਂਕਿ ਅੱਜ ਕੱਲ੍ਹ ਦੇਖੋ ਆਪਣੇ ਵਰਗੇ ਕੋਲ ਕੋਈ ਆਪਸ਼ਨ ਹੀ ਨਹੀਂੀ ਹੁੰਦੀ ਦੇਖੋ ਇੰਨਾ ਪੈਸਾ ਆਪਣੇ ਕੋਲ ਹੁੰਦਾ ਨਹੀਂ । ਕਿ ਆਪਾਂ ਕੋਈ ਬਿਜਨਸ ਤੋਰ ਸਕਦੇ ਹਾਂ ਹਨਾ ਹੁਣ ਕੁੜੀਆਂ ਦਾ ਲਗਾ ਲਓ ਕਾ ਦਾ ਬਿਜਨਸ ਤੋ ਸਕਦੇਿਆਂ ਨੇ ਜਿਆਦਾ ਯਾਂ ਤੋ ਸਿਲਾਈ ਕਢਾਈ ਦਹੀਂ ਲਗਾ ਲੋ ਜਾਂ ਪਾਰਲਰ ਵਗੈਰਾ ਦਾ ਮੇਨ ਤਾਂ ਦੇਖੋ ਜੇ ਕੁੜੀਆਂ ਦਾ ਮੰਨਿਆ ਜਾਵੇ ਤਾਂ ਦੋ ਹੀ ਨੇ ਲਗਾ ਲੋ ਚਲੋ ਹੁਣ ਉਹ ਤਾਂ ਵੀ ਬਾਕੀ ਪੈਸ ਤਾਂ ਹੁਣ ਜਿਹਦੇ ਕੋਲ ਪੈਸਾ ਉਹ ਤਾਂ ਦੇਖੋ ਕੁਛ ਵੀ ਕਰ ਸਕਦੇ ਨੇ ਕੋਈ ਬੜਾ ਵੀ ਖੋਲ ਸਕਦੇ ਨੇ ਬਿਜਨਸ ਹੁਣ ਜੇਕਰ ਆਪਾਂ ਮਿਡਲ ਕਲਾਸਿਸ ਲੋਕਾਂ ਦੀ ਗੱਲ ਕਰੀਏ
ਸਹੀ ਗੱਲ ਆ, ਤੁਸੀਂ ਕਰ ਲੈਂਦੇ ਹੋ ਸਿਲਾਈ ਵਗੈਰਾ।
ਨਾ ਜੀ, ਮੇਰਾ ਇੰਟਰਸਟ ਨੀ ਇੱਧਰ।
ਅੱਛਾ- ਅੱਛਾ ਚਲੋ,
ਹਾਂਜੀ-ਹਾਂਜੀ। ਹਾਂਜੀ-ਹਾਂਜੀ ਦੇ ਕੋਈ ਇਹ ਤਾਂ ਨੀ ਹੈਗਾ, ਵੀ ਸਿਲਾਈ -ਕਢਾਈ ਦਾ ਮੈਨੂੰ ਦੇਖੋ, ਇੰਟਰਸਟ ਨਹੀਂ ਹੈਗਾ, ਮੇਰੀਆਂ ਭੈਣਾਂ ਕਰਦੀਆਂ ਨੇ ਸਿਲਾਈ- ਕਢਾਈ ਦਾ ਕੰਮ। ਕਿਉਂਕਿ, ਉਹਨਾਂ ਨੇ ਦੇਖੋ। ਆਪਣਾ ਆਈ ਟੀ ਆਈ'ਚ ਕੀਤੀ ਸੀਗੀ ਨਾ, ਸਿਲਾਈ- ਕਢਾਈ ਦਾ ਕੋਰਸ।
ਅੱਛਾ-ਅੱਛਾ!
ਸਾਲ ਦੀ ਉਹਨਾਂ ਨੇ, ਆਈ ਟੀ ਆਈ, ਕਰੀ ਹੋਈ ਸੀਗੀ।
ਹੂੰ, ਹੂੰ ਹੂੰ
ਹਾਂਜੀ- ਹਾਂਜੀ। ਫੇਰ ਉਹ ਬਾਕੀ ਤਾਂ ਮੇਰੀਆਂ ਕਜ਼ਨ ਨੇ, ਜੋ ਲਗਾ ਲੋ। ਵੈਸ, ਅਸੀਂ ਦੋ ਭੈਣ- ਭਰਾ ਜੋ ਮੇਰੀਆਂ ਕਜ਼ਨਸ ਨੇ, ਉਹ ਸਾਰੀਆਂ ਸਿਲਾਈ- ਕਢਾਈ ਕਰਦੀਆਂ ਨੇ।
ਅੱਛਾ।
ਪੱਕੀਆਂ ਏਨੀਆਂ ਲਗਾਲੋ, ਕਾਫੀ ਸੂਟ, ਸਟੀਚਿਂਗ ਲਈ ਕੱਪੜਾ ਆੳਂਦਾ ਇਹਨਾਂ ਲਈ।
ਹਮ-ਹਮ ਆਹ ਵੀ ਕੰਮ ਵਧੀਆ ਹੈ, ਵੈਸੇ, ਹਨਾ ਆਪਣੇ ਹੱਥ ਦੀ ਕਲਾ ਆ ਏ, ਤਾਂ
ਹੁਣ ਹੋਵੇ ਕਿੰਨਾ ਹੀ ਵਧੀਆ।ਦੇਖੋ ਹੁਣ, ਉਹਨਾਂ ਨੂੰ ਸਿਲਾਈ ਇੰਨੀ ਵਧੀਆ ਆਉਂਦੀ ਹੈ ਕਿ ਉਹਨਾਂ ਕੋਲ ਵਾਧੂ ਸੂਟ ਆਂਦੇ ਨੇ। ਦੇਖੋ, ਉਹ ਸੁੂੱਟਾਂ ਕਰਕੇ ਕਿਤੇ ਉਹਨਾਂ ਨੂੰ, ਜਾਣ ਆਉਣ ਦਾ ਮੌਕਾ ਵੀ ਨਹੀਂ ਮਿਲਦਾ ਹੈਗਾ, ਇੱਕ ਤਾਂ ਹੁੰਦਾ ਕਿ ਸਿੰਪਲ ਗਲਾਂਉਂ ਹੋ ਗਯਾ ਹਨਾ ਜਿਵੇਂ ਉਹ ਤਾਂ, ਲਹਿੰਗੇ ਵਗੈਰਾ ਵੀ ਬਣਾ ਲੈਂਦੇ ਦੀਆਂ ਨੇ ਡਰੈਸ ਕੋਈ ਬਣਾਉਣੀ ਹੋਵੇ, ਕੋਡ ਸੈੱਟ ਵਗੈਰਾ ਵਗੈਰਾ ਵੀ
ਹੂੰ, ਹੂੰ
ਵੀ ਉਹਨਾਂ ਨੇ ਤਾਂ, ਦੇਖੋ ਵਧੀਆ ਕੀਤਾ ਹੋਇਆ।
ਹਾਂਜੀ।
ਉਹਨਾਂ ਦਾ ਫਿਰ, ਉਹਨਾਂ ਦਾ ਦੇਖੋ, ਫ਼ਾਇਦਾ ਵੀ, ਉਹਨਾਂ ਕੋਲ ਹੱਥ ਦਾ ਗੁਣ ਹੋਊਗਾ, ਕੋਈ ਨਾ ਕੋਈ ਕੋਈ ਹੁਣ, ਜਿਵੇਂ ਆਪਣੇ ਕੋਲ ਗੁਣ ਹੋਵੇ ਹੁਣ, ਜਿਵੇਂ ਆਪਾਂ ਕਿਸੇ ਮਿਲ ਉਹਦੀ ਗੱਲ ਕਰੀਏ, ਲਗਾ ਲਓ ਹੁਣ ਜਿਵੇਂ, ਚਿੱਤਰ ਬਣਾਉਣ ਕਿੰਨੇ ਲੋਕ ਲੱਗੇ ਹੋਏ ਨੇ, ਵਿਆਹਾਂ ਬੁਲਾਂਦੇ ਨੇ, ਹਾਂਜੀ-ਹਾਂਜੀ। ਉਹ, ਉਹਨਾਂ ਨੂੰ ਤਾਂ ਹੀ ਫਾਇਦਾ ਕਿਉਂਕਿ ਉਹਨਾਂ ਕੋਲ ਹੱਥ ਦਾ ਗੁਣ ਹੈਗਾ।
ਹਾਂਜੀ
ਉਹ ਵੀ ਜੇ ਹੱਥ ਦਾ ਗੁਣਾ ਉਹ ਬੰਦਾ ਵੈਸੇ ਕਦੇ ਮਾਰ ਵੀ ਨਹੀਂ ਖਾਂਦਾ ਹੁੰਦਾ।
ਸਹੀ ਗੱਲ ਆ।
ਸਾਡੇ ਵੀ ਇੱਕ ਬੱਚਾ ਉਹਨੂੰ ਸਾਰਾ ਦਿਨ ਗੇਮ ਚ ਰਹਿੰਦਾ ਉਹ ਉਹ ਸਾਰਾ ਦਿਨ ਜਿਵੇਂ ਦੇਖੋ ਹੁਣ ਲਗਾ ਲਓ ਉਹਨੂੰ ਐਡੀਟਿੰਗ ਕਰਨੀ ਆਂ ਵਧੀਆ-ਵਧੀਆ
ਹਮ-ਹਮ
ਵੀ ਜਿਵੇਂ ਉਹ ਚੰਗੀ ਤਰ੍ਹਾਂ ਸਿੱਖ ਜੇ, ਜਿਵੇਂ ਤਾਂ ਉਹ ਪੈਸੇ ਕਮਾ ਦੇ
ਸਹੀ ਗੱਲ ਆ।
ਘੁੰਮਾ ਸਕਦਾ ਦੇਖੋ
ਸਹੀ ਗੱਲ ਆ।
ਜਿਸ ਕਰਕੇ-
ਬੱਚਿਆਂ ਦਾ ਤਾਂ ਅੱਜ ਕੱਲ- ਫੋਨ 'ਚ ਈ ਆ ਜਾਦਾ।
ਹਾਂਜੀ ਹਾਂਜੀ। ਅੱਜ ਕੱਲ੍ਹ ਤਾਂ ਦੇਖੋ ਤੁਆਨੂੰ ਪਤਾ। ਵੀ ਛੁੱਟੀਆਂ ਕਰਕੇ ਬੱਚੇ ਆਏ ਹੋਏ ਨੇ। ਦੇਖੋ ਏ ਨਾ ਤਾਂ ਕੋਈ ਕੰਮ ਕਰਨ ਦੇਂਦੇ ਹੈਗੇ। ਦੇਖੋ ਇਨਾਂ ਨੇ- ਤਾਂ ਲਹੂ ਪੀਤਾ ਹੋਇਆ। ਚਾਰ ਦਿਨ ਆਏ ਤਾਂ ਸਹੀ ਨੇ ਪਰ ਇਹ ਤਾਂ ਇੰਨਾ ਤੰਗ ਕਰਦੇ ਨੇ ਨਾ ।ਬੱਚੇ ਛੁੱਟੀ- ਆਂ ਚ ਜੇੜੇ ਆ ਜਾਂਦੇ ਨੇ ਦੇਖੋ- ਹੋ- ਨਾ ਤਾਂ ਇਹ ਕਿਸੇ ਦਾ ਕਹਿਣਾ ਮੰਨਰ ਦੇ ਹੈਗੇ। ਹੁਣ ਦੇਖੋ ਮੇਰੀ ਹੋਰ ਦੀਦੀ ।ਹੁਣ ਉਹ ਦੀ ਬਚ- ਬੱਚੇ ਆਏ ਹੋਏ ਨੇ ਆਪਸ 'ਚ ਲੜੀ ਜਾਂਦੇ ਨੇ। ਫੇਰ ਰੁੱਸ ਕੇ ਭੱਜ ਜਾਂਦੇ ਨੇ। ਮੈਂ- ਚੱਲਿਆ, ਮੈਂ ਚੱਲਿਆ । ਫਿਰ ਦੇਖੋ ਉਨਾਂ ਨੂੰ ਮਨਾਣਾ- ਪੈਂਦਾ। ਉਨੂੰ ਮਨਾਣ ਲਈ ਪਿੱਛੇ ਭਜ- ਭੱਜਣਾ ਪੈਂਦਾ ਉਨਾਂ ਦੇ।
ਸਈ ਗੱਲ ਆ ਅੱਜ ਕੱਲ ਤਾਂ ਬੱਚਿਆਂ ਦਾ ਆਹੀ ਆ।
ਦੇਖੋ ਜੇ ਕੁਛ ਮਾੜਾ ਜਿਆ ਵੀ ਜੇ ਕੁਛ ਮਾੜਾ ਜਿਹਾ ਕਹਿ ਦੋ ਉਹ ਜਾਣਗੇ ਭੱਜੇ ਬੈਗ ਚੱਕ ਕੇ ਬੈਗ ਵੀ ਅੱਗੇ ਹੀ ਰੱਖਿਆ ਹੁੰਦਾ ਏ। ਨਾਲੇ ਈ ਤਿਆਰ ।ਹਾਂਜੀ -ਹਾਂਜੀ- ਵੀ ਇਨਾਂ ਨੇ ਏਨਾ ਹੋ ਕੜ- ਕਿਆ। ਸਾਨੂੰ ਜਾਣ ਦਾ ਮੌਕਾ ਈ ਨੀ ਮਿਲਦਾ ਕਿਉਂਕਿ ਸਾਡੇ ਕੋਲ ਆ ਜਾਂਦੇ ਨੇ ਛੁੱਟੀ ਛੁਟੀਆਂ 'ਚ ਤੇ ਸਾਨੂੰ ਜਾਣ ਦਾ ਕਿਤੇ ਟਾਈਮ ਈ ਨੀ ਲੱਗਦਾ ਹੈਗਾ ਕਿਉਂਕਿ ਮੇਰੀਆਂ ਕਜਸਨ ਜਾਦਾ ਨੇ ਨਾ। ਹਾਂ ਹੁਣ ਸਭ ਦੇ ਬੱਚੇ
ਜੁਆਇੰਟ ਫੈਮਲੀ ਆ ਹੇਨਾ।
ਹਾਂਜੀ-ਹਾਂਜੀ ਮੇਰੀ ਜੁਆਇੰਟ ਫੈਮਲੀ ਆ।
ਓਕੇ-ਤਾਂ ਕਰਕੇ।
ਉਨਾਂ ਕਰਕੇ ਫੇਰ ਬੱਸ ਆ ਜਾਂਦੇ ਨੇ ਬੱਚੇ। ਹੁਣ ਵੀ ਦੇਖੋ, ਦਿਨ ਚ ਵੀ ਨੀ ਸੌਣ ਦਿੰਦੇ ।ਅੱਗੇ ਤਾਂ ਚਲੋ ਘੰਟਾ ਕ ਰੈਸਟ ਵੀ
ਹੂੰ-ਹੂੰ।
ਤੁਸੀਂ ਦੇਖੋ ਸਾਰਾ ਦਿਨ ਜਦੋ ਗੇਮ ਖੇਡੀ ਜਾਂਨੇ ਆ ਫੇਰ ਹਟਦੇ ਨੀ ਫੇਰ ਲੜ ਪੈਣਗੇ। ਫਿਰ ਇਨਾਂ ਨੂੰ ਸੈਟ ਕਰੋ।
ਸਈ ਗੱਲ ਆ ਫੋਨਾਂ ਨੇ ਤਾਂ ਬਸ ਏਦਾਂ ਈ ਕਰਿਆ ਹੋਇਆ ਅੱਜ ਕੱਲ ਤਾਂ ਫੋਨ ਦੋ ਤਾਂ ਰੋ ਪਿਆਜ
ਹਾਂਜੀ-ਹਾਂਜੀ, ਫੋਨ ਕਰਕੇ ਕਈ ਉਹ ਤਾਂ ਚਲੋ, ਜੁਆਇੰਟ ਫੈਮਿਲੀ ਕਰਕੇ ਸਰ ਜਾਂਦਾ ਵੀ ਚਲੋ ਜਵਾਕ ਨੇ ਫੇਰ ਦੇ ਦਿੰਦੇ ਨੇ ਸਾਰੇ
ਹੂੰ,
ਇਸ ਕਰਕੇ ਨਹੀਂ ਤਾਂ ਤੁਹਾਨੂੰ ਪਤਾ ਏ ਅੱਜ ਕੱਲ੍ਹ ਚੇ ਫੋਨ ਬਿਨਾਂ ਜੰਮੇ ਨਹੀਂ ਸਾਰਦੇ।
ਹਾਂ, ਤੇ ਸਹੀ ਗੱਲ ਆ।
ਅੱਜ ਕੱਲ੍ਹ ਤਾਂ ਦੇਖੋ ਫੋਨ ਚਾਹੀਦਾ ਹੁੰਦਾ। ਫੇਰ ਛੱਡ ਦੇ ਵੀ ਨੀ ਰਾਤਾਂ ਨੂੰ ਵੀ ਦੇਖੋ। ਦੇਖੋ ਬਾਰਾਂ-ਬਾਰਾਂ ਵਜੇ ਤੱਕ। ਤੁਸੀਂ ਯਕੀਨ ਮੈਨਾ ਸਾਡੇ ਦੇਖ ਲਓ ਬਾਰਾਂ-ਬਾਰਾਂ ਵਜੇ ਤਕ ਤੇ ਚਲਾਂਦੇ ਰਹਿੰਦੇ ਨੇ, ਉਹ ਵੀ ਫੇਰ ਮੇਰਾ ਭਾਈ ਦਬਕਾ ਦਿੰਦਾ, ਤਾਂ ਫੋਨ ਛੱਡਦੇ ਨੇ।
ਹੂੰ।
ਰਖਦੇ ਨਹੀਂ ਹੈਗੇ ਇਹ ਹੁੰਦਾ ਕਿ ਚਲੋ ਖੇਡੀ ਜਾਣੇ ਆ, ਖੇਡੀ ਜਾਣੇ ਆ।
ਸਹੀ ਏਂ ਨਾ।
ਹਾਂਜੀ-ਹਾਂਜੀ, ਹੋਰ ਦੱਸੋ?
ਹੋਰ ਬਸ ਵਧੀਆ, ਤੁਸੀਂ ਰੋਟੀ ਖਾ ਲਈ?
ਨਹੀਂ ਮੈਂ ਨਾ ਹੁਣ ਖਾਉਂਗੀ, ਮੈਂ ਇਸ ਟਾਈਮ ਹੀ ਖਾਂਦੀ ਹੁੰਦੀ ਹਾਂ, ਸਵੇਰੇ ਨੀ ਮੈਂ ਖਾਂਦੀ ਹੁੰਦੀ।
ਅੱਛਾ।
ਹਾਂਜੀ-ਹਾਂਜੀ।
ਚਲੋ ਵਧੀਆ।
ਹਾਂਜੀ ਹੋਰ
ਹੋਰ ਬਸ ਮੈਂ ਵੀ ਏਦਾਂ ਹੀ ਬੈਠੀ ਸੀ।
ਅੱਛਾ- ਅੱਛਾ।
ਤੁਹਾਡੇ ਨਾਲ ਗੱਲ ਕਰਲਾਂ।
ਤੁਹਾਡੇ ਨੀ ਆਇਆ ਕੋਈ ਛੁੱਟੀਆਂ ਚ ਕੋਈ ਬੱਚਾ।
ਨਾ ਮੇਰੀ ਸਿਸਟਰ ਆ, ਉਹ ਵੀ ਬਸ ਇੱਥੇ ਚੰਡੀਗੜ੍ਹ ਹੀ ਨੇ। ਤਾਂ, ਉਹ ਵੀ ਬਸ ਆ ਜਾਂਦੇ ਨੇ, ਕਿਉਂਕਿ ਉਹਨਾਂ ਦੇ ਉਸ ਦਾ ਆਫਿਸ ਹੁੰਦਾ ਹੈ, ਤਾਂ ਫੇਰ
ਓਕੇ- ਓਕੇ।
ਹਮ।
ਗਵਰਮੈਂਟ ਜੋਬ ਲੱਗੇ ਪਈ ਨੇ।
ਨਾ- ਨਾ। ਉਹਨਾ, ਉਹ ਪ੍ਰਾਈਵੇਟ ਹੀ ਨੇ, ਆਈ ਟੀ ਸੈਕਟਰ ਚ ਨੇ ਉਹ, ਤਾਂ ਉਹਨਾ ਦੀ ਛੁੱਟੀ ਹੁੰਦੀ ਆ ਜਿਹੜੇ ਸੰਡੇ ਤਾਂ ਆ ਜਾਂਦੇ ਨੇ ਉਹ।
ਅੱਛਾ- ਅੱਛਾ।
ਦੀਦੀ ਦੀ ਇੱਕ ਛੋਟੀ ਜਿਹੀ ਕੁੜੀ ਆ, ਉਹ ਤਾਂ ਰੋਟੀ ਜਦੋਂ ਖਾਣੀ ਆ ਉਹਨੇ, ਬਸ ਫੋਨ ਲਾ ਕੇ ਦੋ ਤਾਂ ਰੋਟੀ ਖਾਊ ਮੈਂ
ਇਹੀ ਅੱਜ- ਕੱਲ ਰੋਟੀ ਜੇ ਖਾਣਗੇ, ਪਹਿਲੇ ਤਾਂ ਖਾਂਦੇ ਹੀ ਨਹੀਂ। ਫਿਰ ਫੋਨ ਦਾ ਲਾਲਚ ਦੇ ਕੇ ਹੀ ਰੋਟੀ ਖਵਾਉਣੀ
ਸਹੀ ਗੱਲ ਆ ਉਹ ਵੀ ਕਹੂਗੀ ਵੀ ਮੈਂ ਰੋਟੀ ਵੀ ਤਾਂ ਹੀ ਖਾਉਂਗੀ ਜੇ ਫੋਨ ਲਾਉਂਗੇ
ਹਾਂਜੀ ਹਾਂ ਅੱਜ ਕੱਲ ਹੈ ਹੀ ਆ ਜ਼ਿਆਦਾ ਇੰਟਰਸਟ ਹੋ ਗਿਆ ਦੇਖੋ
ਹਮ ਟੀਵੀ ਚ ਨੀ ਦੇਖਣਾ ਵੀ ਟੀਵੀ ਚ ਕਟ ਆਖਣਾ ਵੀ ਫੋਨ ਚ ਹੀ ਦੇਖਣਾ ਲੈ ਫੋਨ ਚ ਵ ਖਰਾ ਉਹ ਵ
ਉਹੀ ਤਾਂ ਗੱਲ ਆ ਟੀ ਵੀ ਚ ਨਹੀਂ ਦੇਖਦੇੋ ਦੇਖੋ ਹੁਣ ਸਾਡੇ ਵੀ ਦੋ ਐਲ ਸੀ ਡੀਆਂ ਲੱਗ ਲੱਗ ਰਹੀ ਆ ਨੇ ਸਾਡੇ ਵੱਲ ਤਾਂ ਅਸੀਂ ਦੇਖੋ ਕਦੇ ਲਾਂ ਦੇ ਹੀ ਨਹੀਂ ਹੈਗੇ ਬਸ ਇਹ ਹੁੰਦਾ ਫੋਨ ਦੇਖ ਲਈ ਜਦੋਂ ਟਾਈਮਾ ਹਣ ਤਾਂ ਦੇਖ ਲੋ ਸਾਡੇ ਕੋੀ ਸੱਤ ਅੱਠ ਜਣੇ ਆਏ ਹੋਏ ਨੇ ਵੀ ਟਾਈਮ ਹੀ ਨੀ ਲੱਗਦਾ ਦਾ ਇਸ ਕਰਕੇ ਬਸ ਕਾਲ ਕਰਨ ਲਈ ਵੀ ਮਸਾਂ ਟਾਈਮ ਕੱਢਣਾ ਪੈਂਦਾ ਉਹਨਾਂ ਨੂੰ ਇੱਕ ਕਮਰੇ ਚ ਬਿਠਾ ਕੇ ਫੇਿਰ
ਹਾਂ ਹਮ ਬਸ ਇੱਥੇ ਤਾਂ ਹਜੇ ਆਈ ਨੀ ਉਹ ਮੈਂ ਤਾਂ ਕਹਣੀ ਆ ਵੀ ਤੂੰ ਆਏ ਨਾ ਉੱਥੇ ਨਾ ਹੀ ਬਾਈ ਤੰਗ ਕਰਦੀ ਆ ਹੋਰ
ਹਾਂਜੀ ਹਾਂ ਇਹੀ ਹੁੰਦਾ ਵੈਸੇ ਤਾਂ
ਕਿਉਂਕਿ ਉਹ ਛੋਟੀ ਜੀ ਆ ਫੇਰ ਇੱਧਰ ਭੱਜੋ ਉੱਧਰ ਭੱਜੋ ਬਸ ਭੱਜਦੇ ਰਹੋ ਪਿੱਛੇ ਪਿੱਛੇ
ਹਾਂਜੀ ਹਾਂਜੀ ਜ਼ਿਆਦਾਤਰ ਤਾਂ ਇਹੀ ਹੁੰਦਾ ਬੱਚਿਆਂ ਦਾ ਪੈਡ ਦੇਖ ਲੋ ਗਰਮੀ
ਸਹੀ ਗੱਲ ਆ ਠੀਕ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ